ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ।
ਹਾਂ ਜੀ ਅੱਜ ਕਿਸ ਤਰ੍ਹਾਂ ਯਾਦ ਕਰ ਲਿਆ।
ਕੀ ਕਰ ਰਹੇ ਸੀ।
ਬਸ ਬੱਚਿਆਂ ਆਏ ਛੁੱਟੀਆਂ ਹੋ ਗਈਆਂ ਨੇ ਪੋਤੇ ਪੋਤੀਆਂ ਨੇ ਦੁਖੀ ਕੀਤਾ ਦਾ ਹੋਰ ਕੀ ਕੀਤਾ ਦਾ ਲੜਾਈਆਂ ਝਗੜੇ ਖਡੋਨਿਆਂ ਤੇ ਲੜਾਈ ਰੋਟੀ ਟੀ ਤੇ ਲੜਾਈ ਮੋਬਾਇਲ ਤੇ ਲੜਾਈ ਟੀਵੀ ਤੇ ਲੜਾਈ
ਅੱਛਾ ਹਾਂ ਤੁਹਾਡੇ ਹੱਲੇ ਛੋਟੇ ਛੋਟੇ ਨੇ ਨਾ ਬੱਚੇ ਤਾਂ ਕਰਕੇ ਬਸ ਇਹੀ ਹਾਂਜੀ ਹਾਂਜੀ ਓਹੀ ਉੱਥੇ।
ਤੇ ਮੇਰੇ ਬੱਚਿਆਂ ਨੇ ਦੁਖੀ ਨਹੀਂ ਕੀ ਤਾਂ ਇਹਨਾਂ ਨੇ
ਹਾਂ ਸਾਡੇ ਹੁਣ ਨਾ ਵੱਡੇ ਇੰਨੇ ਹੋ ਗਏ ਨੇ ਤਾਂ ਸਾਡੇ ਹਲੇ ਤੱਕ ਲੜਦੇ ਨੇ ਹਾਂਜੀ ਓਹੀ ਨਾ ਤੇ ਫਿਰ ਉਹ ਤੇ ਫਿਰ ਛੋਟੇ ਹਾਂਜੀ ਉਹ ਤੇ ਹੈ ਤੇ ਹੋਰ ਸਕੂਲਾਂ ਦੀ ਛੁੱਟੀਆਂ ਪੈ ਗਈਆਂ ਹੋਣੀਆਂ।
ਹਾਂਜੀ ਕੱਲ੍ਹ ਤੋਂ ਪੈ ਗਈਆਂ ਨੇ ਬਸ ਲੱਗੇ ਹੋਏ ਆ ਕੋਈ ਬੱਚਿਆਂ ਦਾ ਹੋਮਵਰਕ ਚੈੱਕ ਕਰਨਾ ਕੋਈ ਕੁਛ ਕਰਨਾ ਮਾਂ ਉਰੀ ਲੱਗੀ ਦੀ ਐ।
ਅੱਛਾ ਉਹ ਵਰਕ ਵੀ ਮਿਲ ਗਿਆ ਹੋਨਾ ਹੋਲੀਡੇ ਵਰਕ ਵਗੈਰਾ
ਐਵੇਂ ਦੇ ਦਿੰਦੀਆਂ ਜਿਵੇਂ ਛੁੱਟੀਆਂ ਨਾ ਕਰੋ ਛੁੱਟੀਆਂ।
ਆਹ ਓਹੀ ਨਾ ਤੇ ਹੋਲੀਡੇ ਵੀ ਵਰਕ ਕੋਈ ਉਹਨਾਂ ਨੇ ਥੋੜਾ ਕਰਨਾ ਬ
ਹਾਂ ਬੱਚੇ ਆਪ ਮਾਂ ਪਿਓ ਨੇ ਕਰਨਾ।
ਹਾਂ ਉਈ ਇਹਨਾਂ ਦੇ ਪ੍ਰੋਜੈਕਟ ਇੰਨੇ ਵੱਡੇ ਵੱਡੇ ਵੱਡੇ ਤੇ ਦਿੰਦੇ ਨੇ।
ਅਹ, ਜਿਵੇਂ ਉਹ ਬੱਚਿਆਂ ਨੇ ਬਣਾਉਣੇ ਨੇ
ਹਾਂਜੀ। ਜੀ ਓਹੀ ਓਹੀ ਤੇ ਓਹੀ ਮੈਂ ਕਿਹਾ।
ਸਭ ਜਗ੍ਹਾ ਯਹੀ ਕੰਮ ਹੋਇਆ ਦਾ ਛੋਟੇ-ਛੋਟੇ ਬੱਚਿਆਂ ਨੂੰ ਦੇ ਦੇਣਗੇ। ਯ ਚਾਰਟ ਪੇਪਰ ਬਣਾ ਲੋ ਕਲਾਸ ਮੈਂ ਲਗਾਨਾ ਐ। ਮਾਰਗੇ ਮਾਵਾਂ ਨੇ ਬਣਾਣਾ। ਣਾਂ ਵੈ।
ਆਹ ਉਹੀ ਨਾ ਉਹਤੋਂ ਐਸ ਅਸੀਂ ਐਕਟਿਵਾ ਦ ਐਕ ਐਕਟੀਵਿਟੀਆਂ ਦੇ ਦੇਣਗੇ ਖਰਚੇ ਹੀ ਇੰਨੇ ਉਹ ਕਰਾ ਦਿੰਦੇ ਨੇ।
ਇਹ ਤਾਂ ਸਕੂਲ ਚ ਉਹਨਾਂ ਨੂੰ ਚਾਹੀਦਾ ਨਾ ਸਿਖਾਉਣ ਬੱਚਿਆਂ ਨੂੰ ਇਹ ਕਿਸ ਤਰ੍ਹਾਂ ਬਣਨਾ
ਨੀਂ ਉਹੀ ਤੇ ਅਸੀਂ ਕਿ ਬੱਚਿਆਂ ਨੂੰ ਸਿਖਾ ਇਹ ਤੇ ਸਾਨੂੰ ਈ ਸਿਖਾਉਣਾ ਪੈ ਜਾਂਦਾ ਕਿ ਚਲਾ ਉੱਥੇ ਐ ਕਰ ਤੂੰ ਐ ਕਰ, ਹਾਂ। ਓਈ ਨਾ ਬਸ ਬੜਾ ਉਸ ਹਮ
ਚਿਆਂ ਦੀ ਟੈਨਸ਼ਨਾਂ ਮਾਵਾਂ ਨੂੰ ਦੇ ਦਿੰਦੀਆਂ ਨੇ।
ਹਾਂ ਉਹ ਤੇ ਹੈ ਤਾਂ ਉਹੀ ਨਾ ਸਕੋਂ। ਪਹਿਲੇ ਆਪਣਾ ਹੁੰਂਦਾ ਸੀ, ਹੋਲੀ ਦੇ ਵਰਗ ਮਿਲਦਾ ਸੀ, ਉਹੀ ਬਸ ਕੁਸ਼ਚਨ ਆਨਸਰ ਮਿਲਦੇ ਸੀ। ਲਰਨ ਕਰਨਾ ਮਿਲਦਾ ਸੀ, ਹੋਰ ਬਸ ਬਾਕੀ ਹੈ, ਸਭ ਤੇ ਹੁਣ। ਤੇ ਬਹੁਤ ਹੀ, ਉਹ ਹੁਣ ਪੜ੍ਹਾਈ ਨ ਨਹੀਂ ਰਹੀ, ਹੁਣ ਤੇ ਬਸ ਖਰਚੇ ਹੀ ਖਟ ਸਰਾਗਾ ਨਾ ਇਹ ਸਮਾਨ ਲਿਆਓ ਤੇ,
ਕਾਗਜ਼ ਲਿਆਓ ਯਾ, ਫਾਈਲ ਕਾ ਪੇਪਰ ਏ, ੳ ਨ ਕਰਵਾ ਲਾਓ, ਫੈਮਲੀ ਫੋਟੋ ਲੇ ਆਓ। ਰੋਜ਼ ਦੇ ਨਵੇਂ, ਨਵੇਂ ਪ ਠੰਡ ਐ। ਪ੍ਰਿੰਸੀਪਲ ਨੂੰ ਕੰਪਲੇਂਟ ਕਰੀਏ ਤੇ, ਆਪਣੇ ਬੱਚੇ ਦੇ
ਆਹ, ੳ ਈ, ਨਾ ਹੁਣੇ ਉਹੀ ਹੋਣੇ, ਪਿੱਛੇ ਉਹ। ਯੋਗਾ ਡੇ ਸੈਲੀਬ੍ਰੇਟ ਕੀਤਾ, ਉਹ ਕੀਤਾ ਵੀ ਨੀ। ਹੋਰ ਫਾਲਤੂ ਦੇ ਖਰਚੇ ਕਰਵਾ ਕੇ ਕੇ ਹੋਰ, ਰੱ
ਮੈਟ ਮੰਗਾ ਲਉ ਪਿਓ ਵਾਲਾ, ਉਹ ਮੰਗਾ ਲਉ। ਬੜਾ ਸਮਾਨ ਮੰਗਾਦੇਨ ਬਈਆਂ ਰੋਜ਼ ਹੀ ਕੇਕ ਲਿਆਓ। ਕੇਕ ਵੀਈ ਆਪਣੀ ਦੁੱ ਪਾਨ ਦੱਸਨਗੀਆਂ
ਹਾਂ, ਉੱਥੋਂ ਲੈ ਕੇ ਆਓ, ਆਹ, ਉਹੀ। ਨਹੀਂ, ਨਹੀਂ ਬੜਾ ਹੀ, ਬਸ ਐਵੇਂ ਹੀ ਸਕੂਲਾ ਦੇ, ਤੇ। ਪੜ੍ਹਾਈਆਂ ਉਹ ਪਹਿਲੇ ਵੱਕ ਹੁਣ ਨਹੀਂ ਰਹੀਆਂ ਸਗੋਂ, ਨਾਟਕ ਹੋ ਹੁਣ ਹੋਂਦੇ ਨੇ ਜ਼ਿਆਦਾ। ਐਕਟੀਵਿਟੀ ਆ, ਹਾਂਜੀ। ਹਾਂਜੀ। ਉਹੀ, ਉਹੀ ਹੋਰ, ਮੈਂ ਕਿਆ, ਸਗੋਂ ਤੇ ਸਾਡੇ ਬੱਚੇ ਵੱਡੇ ਹੋ ਗਏ ਨੇ ਨਾ ਤੇ ਖੈਰ ਥੋੜਾ ਹੁਣ ਤੇ ਆਪੇ ਕਰ ਲੈਂਦੇ ਨੇ
ਹਾਂ
ਤੇ ਲੇਕਿਨ ਫੇਰ ਵੀ ਕੀ ਕਹਿੰਦੇ ਨੇ ਥੋੜਾ ਬਹੁਤ ਕਰਾਣਾ ਹੀ ਪੈਂਦਾ ਹੈ ਕਿਉਂਕਿ ਉਹ ਹੁਣ ਜੀ ਜਿਨਾਂ ਆਪ ਕਰ ਸਕਦੇ ਨੇ ਓਨਾ ਕਰ ਲੈਂਦੇ ਨੇ ਬਾਕੀ ਮੈਨੂੰ ਕਰਨਾ। ਪੈਂਦਾ ਫੇਰ ਉਹਨਾਂ ਦਾ ਉਹਨਾ ਨੂੰ ਸਮਝ ਤੇ ਆਂਦੀ ਨੀ ਹਾਂਜੀ ਤਾਂ ਕਰ ਉਹ ਬਸ ਹਾਂ ਉਹ ਹੀ
ਦੂਜਾ ਨਾਲ ਲੈ ਜਾਏਗਾ। ਕੱਲਰ ਲਏਗਾ ਦੂ ਜਾਂ ਕਹੇਗਾ ਮੈਨੂੰ ਦੇ ਦੇ ਪੈਨਸਿਲ ਲਏਗਾ ਦੂਜਾ ਕਹੇਗਾ ਮੈਨੂੰ ਦੇ ਦੇ ਬਸ ਇਹੀਓ ਕੰਮ ਹੋਣ ਦੋ। ਰਹਿ ਗਿਆ ਬੱਚਿਆਂ ਲੜਦੇ
ਹੂੰ ਓਹੀ ਹੁਣ ਛੁੱਟੀਆਂ ਆਉਣੀਆਂ ਨੇ ਛੁੱਟੀਆਂ ਤੋਂ ਬਾਅਦ ਸਕੂਲ ਖੁੱਲਣੇ ਨੇ ਤੇ ਸਾਰੇ ਇੱਕ ਸਮਾਨ ਸਭ ਨਵਾਂ ਚਾਹੀਦਾ ਹੈ ਉਹਨੂੰ
ਹਾਂ, ਬੱਚਿਆਂ ਨੂੰ ਬੈਗ ਸੂਜ਼ ਯੂਨੀਫੋਮ
ਹਾਂ, ਓਹੀ ਨਾ ਟਿਫਿਨ ਬੋਕਸ, ਬੋਟਲ ਸਭ ਕੁਛ ਨਵਾਂ ਲੈ ਕੇ ਆਓ
ਪਹਿਲੇ ਬੱਚਿਆਂ ਦੇ ਆਪ ਡਰੈੱਸਾਂ ਲਵੋ ਤੇ ਬਣਵਾ ਲਈਆਂ
ਹਾਂ ਆਹੋ ਆਹੋ
ਜੀ ਇਹ ਦੁਕਾਨ ਤੇ ਚਲੇ ਜਾਓ। ਇੱਥੋਂ ਜੀ ਸਮਾਨ ਲੈ ਆਓ। ਇਥੋਂ ਸ਼ੂਜ ਲੈ ਆਓ।
ਆਹੋ ਫੇਰ, ਤੇ ਉਹ ਛੋਟੀ ਛੋਟਾ ਸਮਾਨ ਵੀ ਮੰਗਵਾਂਦੇ ਨੇ ਅੱਜ ਕੱਲ ਤੇ ਪਤਾ ਨੀ ਕਿ ਟੇਬਲ ਕਲੋਥ ਲੋ ਬੀ ਬਲੀ ਲੋਈ ਇਹ ਲੈ ਲਓ ਉਹ ਲੈ ਲਓ ਐਪਰਨ ਵਗੈਰਾ ਫੇਰ ਉਹ ਵੀ ਉਹਨਾਂ ਦਾ ਸੋਕਸ ਵਗੈਰਾ ਤੇ ਵੀ ਉਹਨਾਂ ਦੇ ਸਕੂਲਾਂ
ਹਾਂ ਪੰਜਾਹ ਰੁਪਏ ਦੀ ਸੌਫ ਨੀ ਡੇਢ ਡੇਢ ਵੀ
ਹਾਂ ਤੇ ਉਹਨਾਂ ਦੇ ਉੱਤੇ ਖਾਲੀ ਨਾਮ ਜਾਂ ਟੈਗ ਉਹਨਾਂ ਦਾ ਲੱ ਦਾ ਹੈਗਾ ਸਕੂਲ ਵਾਲਿਆਂ ਦਾ ਹੋਰ ਤੇ ਬਾਕੀ ਕੀ ਬਸ ਉਓਹੀ ਮੈਂ ਕਿਹਾ ਖਰਚੇ ਵੱਧ ਗਏ ਨੇ ਤੇ ਪੜ੍ਹਾਈਆਂ ਘੱਟ ਗਈਆਂ ਨੇ ਹਾਂ ਤੇ ਬੱਚਿਆਂ ਨੂੰ ਉਹੀ ਬਸ ਹੁਣ ਪੇਪਰ ਅਗਰ ਹੁੰਦੇ ਨੇ ਤੇ ਫੇਰ ਉਹ ਕਹਿੰਦੇ ਪੜ੍ਹਾਉਂਦੇ ਤੇ ਹੈ ਨਹੀ ਸਕੂਲੇ ਇੰਨਾ ਕੁਛ ਕਹਿਣਗੇ ਇੱਕ ਬਈ ਟਿਊਸ਼ਨਾਂ ਲਾ ਲਓ ਦੇ ਉੱਤੇ ਫੇਿਰ ਆ ਜਾਏਗਾ ਉਹੀ ਉਤੋਂ ਇੰਨਾ ਬਰਡਨ ਦੇ ਦੇਣਗੇ ਸਕੂਲੋਂ ਆਓ ਸਕੂਲੋਂ ਦੀ ਖਾ ਪੀ ਕੇ ਆਪਣੇ ਟਿਊਸ਼ਨ ਚਲੇ ਜਾਓ ਟਿਊਸ਼ਨ ਆਓ ਆਪਣਾ ਹੋਮਵਰਕ ਕਰੋ ਐਕਟੀਵਿਟੀ ਕਰੋ ਤੇ ਬਸ ਹੋ ਗਈ ਰਾਤ
ਅੜੀਏ ਪਿਆਰ ਨਾਲ ਪੜ੍ਹਾਉਣ ਬੱਚਿਆਂ ਨੂੰ ਤੇ ਲੋੜ ਹੀ ਨੀ ਹੈਗੀ ਇਹ ਟਊਸ਼ਨ ਸੁਣਾਉਂਦੀ ਪੜ੍ਹਾਉਦੀਆਂ ਥੋੜ੍ਹੀ ਨੇ ਉਹਨਾਂ ਨੂੰ ਕੰਮ ਦੇ ਦੇਣਗੀਆਂ ਬੋਰਡ ਤਾਂ ਲਿਖ ਐ ਕਰਲੋ ਜੀ ਇਹ ਕਰਲੋ ਜੀ
ਆਹੋ ਉਹੀ ਤੁਹਾਡਾ ਹੋ ਗਿਆ ਤੁਹਾਡੀ ਟਿਊਸ਼ਨਾਂ ਲੱਗੀ ਤੇੇ
ਨਹੀਂ ਮੇਰੀ ਤੈਨੂੰ ਹੀ ਪੜ੍ਹਾਉਂਦੀ ਆ ਆਪੇ ਟਿਊਸ਼ਨਾਂ ਵਾਲੇ ਬੱਚੇ ਦੇ ਪੜ੍ਹਾਈ ਨਹੀਂ ਸਹੀ ਕਰਉਦੀ ਹੈ ਨਾ
ਹਾਂ ਉਹੀ ਮੈਂ ਤੇ ਦੋਨਾਂ ਨੂੰ ਅੱਛਾ ਅੱਛਾ
ਕੌਣ ਪੜ੍ਹਾਏ ਜਿੰਨੀ ਸਕੂਲ ਫੀਸ ਨਹੀਂ ਉਸ ਤੋਂ ਜ਼ਿਆਦਾ ਟਊਸ਼ਨਾਂ ਦੀ ਪੀਤਾ ਨੇ
ਅੱਛਾ ਉਹੀ ਮੈਂ ਤੇ ਆਪ ਦੋਨੋ ਬੱਚੇ ਬੱਚਿਆਂ ਨੂੰ ਟਿਊਸ਼ਨਾਂ ਲਾਈ ਦੀਆਂ ਨੇ ਕਿਉਂਕਿ ਸਕੂਲੇ ਪੜ੍ਹਾਉਂਦੇ ਹੈ ਨੀ ਫੇਿਰ ਥੋੜਾ ਸਾ ਮੇਰਾ ਮਤਲਬ ਕੰਮ ਵਗੈਰਾ ਵੀ ਰਹਿੰਦਾ ਹੈ, ਆਫਿਸ ਦਾ ਤੇ ਮੈਂ ਫੇਰ ਟੈਮ ਵੀ ਨੀ ਦੇ ਪਾਉਂਦੀ ਬੱਚਿਆਂ ਨੂੰ। ਪੜ੍ਹਾਉਣ ਵਾਸੇ ਤੇ ਫੇਰ ਟਿਊਸ਼ਨਾਂ ਲਾਈ ਹੋਈਆਂ ਨੇ। ਦੋਨਾਂ ਨੂੰ ਤੇ ਹੁਣ ਪਹਿਲੇ, ਤਾਂ ਫੇਰ ਸਹੀ ਪੜ੍ਹ ਲੈਂਦੇ ਸੀ। ਨੱਬੇ-ਨੱਬੇ ਪ੍ਰਸੈਂਟ ਲਿਆਂਦੇ ਸੀ। ਹੁਣ ਤੇ ਸਾਠ, ਸੱਤਰ, ਅੱਸੀ ਤੇ ਆ ਗਏ ਨੇ। ਟਊਸ਼ਸ਼ਨਾ ਤੇ। ਜਪ ਤੋਂ ਆਏ ਨੇ ਹੂੰ ਉਹੀ। ਹਾਂ ਫਿਰ ਟਿਊਸ਼ਨ ਵਾਲੇ ਵੀ ਹਾਂ ਓਈ ਨਾ।
ਉਹ ਨਹੀਂ ਪੜ੍ਹਾਉਂਦੇ ਉਹ ਵੀ ਕੰਮ ਦੇ ਦਿੰਦੇ, ਲੋ ਜੀ ਐਲੋ ਕਰ ਲਓ। ਤੇ ਕੱਲ੍ਹ ਕੰਮ ਕਰ ਲਿਆਣਾ ਇੰਨਾ ਹੋਰ ਦੋ-ਦੋ ਕੰਮ ਹੋ ਜਾਂਦੇ ਸਕੂਲ ਦਾ ਵੱਖਰਾ, ਟਿਊਸ਼ਨ ਦਾ ਵੱਖਰਾ। ਵਖਰਾ
ਉਹੀ ਤੇ ਫੇਿਰ ਬੱਚਿਆਂ ਦੇ ਬਰਡਨ ਬਹੁਤ ਪੈ ਜਾਂਦਾ ਹੈ। ਬੱਚਿਆਂ ਨੇ ਕੀ ਖੇਡਣਾ ਤੇ ਕੀ ਵ ਮਤਲਬ ਕੀ, ਹਾਂਜੀ ਉਹ ਤੇ ਹੈ ਸਭ ਮੈਂ ਆ ਸੋਚਦੀ ਪਈ ਸੀ ਕੋਈਆਂ ਤੇ ਢੰਗ ਦੀ ਟਿਊਸ਼ਨ ਮਿਲਿਆ ਤੇ ਮੈਂ ਤੁਹਾਨੂੰ ਪੁੱਛਦੀ ਹਾਂ, ਕੋਈ ਤੁਹਾਡੇ ਮਤਲਬ ਤੁਸੀਂ
ਇਹ ਇੱਥੇ ਕੋਈ ਨਹੀਂ ਪੜ੍ਹਾਉਂਦਾ ਸਭ ਫ੍ਰਰੀ ਦੇ ਪੜ੍ਹਨ ਵਾਲੇ ਨੇ।
ਅੱਛਾ, ਓਹੀ।
ਉਹ ਕਹਿੰਦੇ ਨੇ ਕੋਈ ਪੜ੍ਹਾਉਣ ਵਾਲਾ ਹੈ।
ਅੱਛਾ-ਅੱਛਾ ਤੇ ਤੁਸੀਂ ਕਹਿੰਦੇ ਹੋ ਤੁਹਾਡੀਆਂ ਨੂੰ ਪੜ੍ਹਾਉਂਦੀ ਹੈ ਤੇ ਜਿਸ ਅਗਰ ਮੈਂ ਦੋਨੋ ਬੱਚਿਆਂ ਦੀ ਟਿਊਸ਼ਨ ਲਾਵਾ ਪੜ੍ਹਾ ਦੇਣਗੇ ਫੇਰ।
ਪਤਾ ਕਰਨਾ ਪਏਗਾ ਉਹਨਾਂ ਨੂੰ ਆਏਗੀ ਹੁਣੇ ਤੇ।
ਅੱਛ-ਅੱਛਾ, ਓਹੀ ਕਿਉਂਕਿ ਇਹੀ ਹੋ ਜਾਏਗੀ ਨਾ ਫਿਰ ਆਪਣੀ ਘਰ ਵਾਲੀ। ਗੱਲ ਹੋ ਜਾਏਗੀ ਫੇਰ ਬੱਚਿਆਂ ਦੀ ਵੀ ਪੜ੍ਹਾਈ ਦਾ ਵੀ ਕੋਈ ਉਹ ਨੀ ਰਹੇਗੀ ਪਰੇਸ਼ਾਨੀ। ਤੇ ਮੈਨੂੰ ਜ਼ਿਆਦਾ ਪੁੱਛਣਾ ਵੀ ਨੀ ਪਏਗਾ ਕਿ ਬਈ ਬੱਚਿਆਂ ਨੂੰ ਕੀ ਪੜ੍ਹਾਇਆ ਕੀ ਨਹੀਂ ਟਿਊਸ਼ਨ ਚ ਤੇ ਮੈਨੂੰ ਹਰ ਦੋ ਚਾਰ ਦਿਨ ਹਫ਼ਤੇ ਬਾਅਦ ਮੈਨੂੰ ਕਹਿਣ ਜਾਣਾ ਪੈਂਦਾ ਕਿ ਬਈ ਕਿ ਇਹ ਤੁਸੀਂ ਨੂੰ ਇਹ ਕੀਤਾ ਹੀ ਐ। ਹਾ ਉਹੀ। ਜੋ ਪੜ੍ਹਾਈ ਫਿਰ ਪੇਪਰਸ ਖੁੱਲੇ ਹੁੰਦੇ ਨੇ ਤਾਂ ਥੋੜ੍ਹੇ ਸੇ ਹੁਣ ਮਾਰਕਸ ਡਾਊਨ ਹੋ ਗਏ ਨੇ ਫੇਰ ਉਹਨੂੰ ਕਿਹਾ। ਤੇ ਸੀ ਕਹਿੰਦੀ ਮੈਂ ਤਾਂ ਪੜਾ ਸ਼ਰਾਰਤੀ ਹੈ ਪੜ ਤਾਂ ਨਹੀਂ ਹੈ ਬੇਟਾ ਐਸਾ ਹੈ ਵੈਸਾ। ਮੈਂ ਕਿਹਾ ਆ ਹੁਣ ਜਾਂ ਤੇ ਦੂਸਰੀ ਟਿਊਸ਼ਨ ਵੇਖਾਂ ਜਾਂ ਕੀ ਕਰਾਂ ਮੈਂ। ਕਿਹਾ ਲਿਆਓ ਫੋਨ ਕਰਕੇ ਮੈਂ ਤੁਹਾਨੂੰ ਹੀ। ਪੁੱਛਾਂ। ਅਗਰ ਬੱਚੇ ਜਾਂਦੇ ਨੇ ਤੇ ਵਰਨਾ ਕੋਈ ਟਿਊਸ਼ਨ ਸਹੀ ਜੀ ਦੱਸਦਾ ਮੈਨੂੰ। ਬੱਚਿਆਂ ਨੂੰ ਵਾਸਤੇ ਹਾਂਜੀ ਹੋਈ ਕਿਉਂਕਿ ਬਸ ਇੱਥੋਂ ਨਾ ਟ ਵੀ ਮਤਲਬ ਸਹੀ ਹੋਏ ਉਹ ਪੜ੍ਹਾਉਂਦੀ ਅੱਛਾ ਹੋਏ।
ਹਾਂ।
ਹਾਂ ਉਹੀ ਕਿਉਂਕਿ ਬੱਚੇ ਤੁਹਾਨੂੰ ਪਤਾ ਅੱਜ ਕੱਲ ਵੈਸੇ ਹੀ ਖੇਡਾਂ ਚ ਉਸ ਚ ਆਪਣੇ ਫੋਨ ਟੀਵੀ ਚ ਲੱਗੇ ਰਹਿਣਗੇ। ਜਾਂ ਫੇਰ ਉਹੀ ਸਕੂਲੇ ਵੀ ਕੰਮ ਇੰਨਾ
ਫੋਨ ਟੀ ਵੀ ਚ ਕੀ ਕਰੋਨਾ ਨੇ ਫੋਨ ਦਿੱਤੇ ਨੇ ਬੱਚਿਆਂ ਦੇ ਹੱਥ। ਅੱਛਾ।
ਹਾਂ ਉਹ-ਉਹ ਬਸ ਉਸ ਤੋਂ ਬਾਅਦ ਹੀ ਨਾ ਬੱਚਿਆਂ ਦੀ ਪੜ੍ਹਾਈਆਂ ਸਭ ਖ਼ਰਾਬ ਹੋ ਗਈਆਂ ਨੇ ਕੰਮ ਖਰਾਬ ਹੋ ਗਏ ਪੜ੍ਹਾਈਆਂ ਖ਼ਰਾਬ ਹੋ ਗਈਆਂ ਸਭ
ਤਦ ਤੋਂ ਬੱਚਿਆਂ ਦੇ ਹੱਥ ਫੋਨ ਆ ਗਏ ਨੇ ਹੋਰ ਕੀ।
ਆਹੋ ਨਾ ਤਦੋਂ ਓਹੀ ਓਨਲਾਈਨ ਕਲਾਸਾਂ ਲੱਗੀਆਂ ਨੇ। ਉਹ ਫੇਰ ਫੋਨਾ ਦੇ ਚਸਕੇ ਪਾਏ ਉਹ ਫਿਰ ਉਹ ਹੁਣ ਬਸ ਤੰਗ ਹੀ ਵੱਖਰਾ ਕਰਦੇ ਨੇ। ਇਨਾ ਹਾਂਜੀ ਓਹੀ। ਓਹੀ। ਤੇ ਹੋਰ ਦੱਸੋ?
ਬਸ, ਹਾਂਜੀ ਅਸੀਂ ਰੋਟੀ ਰੁਟੀ ਖਾ ਲਈ, ਨਾਸ਼ਤੇ ਦੀ ਹੋਈ ਹੈ ਹਜੇ ਤੇ, ਦੁਪਹਿਰ ਦੀ ਹੁਣ ਵੇਖਾਂਗੀ ਕਿ
ਅੱਛਾ-ਅੱਛਾ ਹਾਂ ਕੋਈ ਨੀ, ਉਹੀ ਬਸ ਮੈਂ ਵੀ ਇਹੀ ਕਹਿ ਰਹੀ ਸੀ ਮੈਂ ਕਿਆ ਹੁਣੇ ਹੀ ਰੋਟੀ ਖਾ ਕੇ ਵਿਹਲੇ ਹੋਏ ਸੀ। ਤੇ ਮੈਂ ਕਿਹਾ ਜਰਾ ਪੁੱਛਾ ਇਹਨਾਂ ਦੇ ਬ ਬੱਚਿਆ ਦਾ ਟਿਊਸ਼ਨ, ਹੁਣ ਇਹ ਮਹੀਨਿਆਂ ਤੇ ਚਲੋ ਛੁੱਟੀਆਂ ਚ ਚਲੇ ਜਾਣਾ ਏ। ਲੇਕਿਨ ਅਗਲੇ ਮਹੀਨਾ ਤੋਂ ਓਹੀ ਬਸ ਸਕੂਲ ਖੁੱਲਨੇ ਨੇ ਨਾਲੇ ਹੀ ਪੇਪ ਪੇਪਰ ਸ਼ੁਰੂ ਕਰ ਦੇਣੇ ਨੇ ਇਹਨਾਂ ਨੇ, ਆਹ ਪੜ੍ਹਾਉਣਗੇ ਨੀ ਸਾਡੇ ਆਪ ਦਸ ਸਕੂਲ ਨਵਾਂ ਸੈਸ਼ਨ ਸ਼ੁਰੂ ਹੋਇਆ ਏ, ਦਸ ਦਿਨ ਸਕੂਲ ਗਏ ਨੇ, ਤੇ ਗਿਆਰਵੇਂ ਦਿਨ ਤੋਂ ਪੇਪਰ ਲੈਣੇ ਸ਼ੁ ਸ਼ੁਰੂ ਕਰਤੇ ਨੇ, ਹੁਣ ਦਸ ਦਿਨ ਚ ਇਹਨਾਂ ਨੇ ਕੀ ਪੜ੍ਹਾਇਆ ਹੋਣਾ? ਨਵੀਂ, ਹਲੇ ਤੇ ਕਿਤਾਬਾਂ ਹੀ ਬੱਚੇ ਲਿਆਏ ਹੋਣੇ ਨਵੇਂ। ਨਵੀਂ ਉਹ ਦੇ ਕਲਾਸਾਂ ਦੇਮ
ਪਤਾ ਨੀ ਕੀ ਕਰਦੀਆਂ ਮੈਡਮਾਂ? ਬਲਕਿ ਪਹਿਲੇ ਹੁੰਦੇ ਈ ਪੇਪਰ। ਪੜ੍ਹਾਈ ਸ਼ੁਰੂ ਹੋਈ।
ਹਾਂ, ਹਾਂ ਤਾਂ ਕਿ ਬੱਚੇ ਸਕੂਲ ਪੜ੍ਹਨ ਛੁੱਟੀਆਂ ਚ, ਹਾਂਜੀ ਓਹੀ-ਓਹੀ। ਚਲੋ ਕੋਈ ਨੀ, ਤੁਸੀਂ ਮੈਨੂੰ ਦੱਸਣਾ ਹੈਨਾ, ਠੀਕ ਏ।
ਠੀਕ ਹੈ, ਠੀਕ ਹੈ ਜੀ, ਓਕੇ।